ਹੈਲੋ
ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਕਰ ਰਹੇ ਹੋ ਅੱਜ ਕੱਲ੍ਹ
ਬਸ ਠੀਕ ਵਹਲੀ ਆ ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ
ਸਭ ਵਧੀਆ ਹੋਰ ਤੁਹਾਡਾ ਸਾਡਾ ਫੇਵਰੇਟ ਫੂ ਫੂਡ ਕਿਹੜਾ ਹੈਗਾ ਕੀ ਖਾਂਦੇਦਾ ਕੀ ਪਸੰਦ ਹੈ ਤੁਹਾਨੂੰ
ਬਸ ਸਾਨੂੰ ਤਾਂ ਦਾਲਣੀ ਸ਼ਾਹੀ ਪਨੀਰ ਵਗੈਰਾ ਰੋਟੀ ਖਾ ਲਈਦਾ ਇਹਦੇ ਨਾਲ ਵਧੀਆ ਲੱਗਦਾ ਹੈ
ਅੱਛਾ ਅਤੇ ਹੋਰ ਕੀ-ਕੀ ਖਾਬ ਕਿੱਦਾਂ
ਹੈਂ ਨਾ-ਨਾ ਜੰਕ ਫੂਰ ਤਾਂ ਨਹੀਂ
ਹਾਂ ਖਾਣਾ ਵੀ ਨਹੀ ਚਾਹੀਦਾ ਸਰੀਰ ਵਸਤੇ ਫਾਇਦੇਮੰਦ ਨਹੀ ਹੈ ਇਹ ਚੀਜ਼ਾਂ ਐਵੇਂ ਹੀ ਹੁੰਦੀ ਹੈ
ਤੇ ਹੋਰ ਅੱਜ ਕੱਲ੍ਹ ਕੀ ਕਰ ਰਹੇ ਹੋ ਗਰਮੀ ਜ਼ਿਆਦਾ ਹੋ ਰਹੀ ਹੈ
ਸਾਡੇ ਇੱਧਰ ਬੜੀ ਗਰਮੀ ਪੈ ਰਹੀ ਹੈ ਇੱਧਰ ਦਾ ਮੌਸਮ ਕੀ ਹੈ
ਗਰਮੀ ਵੀ ਗਰਮੀ ਹੈ
ਤੇ ਅੱਜ ਕੱਲ੍ਹ ਕੀ ਕਰ ਰਹੇ ਹੋ ਤੁਸੀਂ
ਅੱਜ ਕੱਲ ਤਾਂ ਆਪਾਂ ਵਾਟਰ ਪਾਰਕ ਜਾਣ ਦਾ ਪਲੈਨ ਬਣਾਇਆ
ਗਰਮੀ ਅ ਛੁੱਟੀਆਂ ਚ ਕਿੱਧਰ ਘੁੰਮਣ ਨੀ ਗਏ?
ਹਾਂ ਵੋਟਰ ਪਾਰਕ ਜਾਣ ਦਾ ਪਲੈਨ ਬਣਿਆ ਵਾ।
ਅਤੇ ਵੋਟਰ ਪਾਰਕ।
ਹਾਂ ਜੀ ਹਾਂ ਜੀ।
ਕਦੋਂ ਜਾਉਗੇ?
ਅਗਲੇ ਹਫ਼ਤੇ ਦਾ ਪਲੈਨ ਬਣਾ ਰਿਹਾ ਹਾਂ। ਗਰਮੀ ਜ਼ਿਆਦਾ ਹੈ ਨਾ।
ਗਰਮੀ ਚ ਜਾਣਦਾ ਤੇ ਮਜ਼ਾ ਆਉਂਦਾ ਉੱਧਰ।
ਹਾਂ ਤਾਂ ਜਾ ਰਹੇ ਹਾਂ। ਹੋਰ ਤੁਸੀਂ ਸੁਣਾਓ ਤੁਸੀੇ ਕੀ। ਤੁਹਾਡਾ ਕਿਹੜਾ ਫੇਵਰੇਟ ਫੂਡ ਵਗੈਰਾ?
ਸਾਡਾ ਫੇਵਰੇਟ ਫੂਡ ਐ ਆਈਸ ਕਰੀਮ। ਤੇ। ਆਈਸ ਕਰੀਮ ਹੋ ਗਈ ਤੇ ਸ਼ਾਹੀ ਪਨੀਰ ਹੋ ਗਿਆ। ਦਾਲ ਮੱਖਣੀ ਹੋ ਗਈ। ਲੈਮਨ ਪਨੀਰ ਹੋ ਗਿਆ। ਇਹ ਸਾਨੂੰ ਵਧੀਆ ਲੱਗਦਾ।
ਅੱਛਾ ਅੱਛਾ ਹੋਰ ਮਿੱਠੇ ਚ ਕੀ ਕੀ ਖਾ ਲੈਂਦੇ ਹੋ ਅੱਜ ਕੱਲ?
ਆਈਸ ਕਰੀਮ ਖਾ ਲਈਦੀ ਵਿਆਹ ਤੇ।
ਅੱਛਾ।
ਹਮ ਹਮ।
ਉਹ ਡਾਇਟ ਡੂਟ ਤੇ ਨਹੀਂ ਧਿਆਨ ਦੇ ਰਿਹਾ ਅੱਜ ਕੱਲ੍ਹ।
ਡਾਇਟ ਬਸ ਜਿੰਮ ਜਾ ਰਿਹਾ। ਫਿਟਨੈਸ ਤੇ ਧਿਆਨ ਪੂਰਾ ਐ। ਤੇ ਡਾਇਟ ਆਪਾ ਲੈਂਦੇ ਹਾਂ। ਚਿਕਨ ਬਰੈੱਸਟ ਐੱਗ ਤੇ ਪਨੀਰ। ਤੇ ਬਨਾਨਾ ਸ਼ੇਕ।
ਅੱਛਾ।
ਹਮ।
ਚਲੋ ਉਹ ਗੱਲ ਛੱਡੋ। ਡਾਈਟ ਤਾਂ ਤੁਹਾਡੀ ਆਪਣੀ ਹੋ ਗਈ।
ਹਾਂ ਜੀ।
ਹੋਰ ਤੁਸੀਂ ਨੀ ਜਾ ਰਹੇ ਘੁੰਮਣ ਕਿਧਰੇ?
ਆਪਾਂ ਜਾ ਰਹੇ ਹਾਂ। ਆਪਾਂ ਜਾ ਰਹੇ ਹਾਂ ਅੰਬਰਸਰ।
ਅੱਛਾ।
ਪੰਜੀ। ਸੈਚਰਡੇ ਸੈਚਰਡੇ ਨੂੰ ਜਾਉ। ਜਾਵਾਂਗਾ ਤੇ ਮੰਡੇ ਨੂੰ ਆ ਜਾਵਗਾ ਚਪਹਿਰਾ ਸਾਹਿਬ ਲਾ ਕੇ।
ਅੱਛਾ।
ਪੰਜੀ। ਦੋ ਤਿੰਨ ਗੁਰਦੁਆਰੇ ਜਾਵਾਂਗਾ ਉੱਧਰ।
ਕਿਹੜੇ ਕਿਹੜੇ ਗੁਰਦੁਆਰੇ?
ਬਹੁਤੇ ਗੁਰਦੁਆਰੇ ਹੈਗੇ ਆ ਉੱਧਰ ਤਾਂ। ਜਿੱਧਰ ਮਰਜ਼ੀ ਚਲੀ ਜਾ ਚਲੇ ਜਾਈਦਾ ਉੱਥੋਂ।
ਅੱਛਾ।
ਹਮ ਤੁਸੀਂ ਵੋਟਰ ਪਾਰਕ ਤੋਂ ਬਾਅਦ ਕਿਤੇ ਦਾ ਪਲੈਨ ਬਣਾਇਆ?
ਵੋਟਰ ਪਾਰਕ ਤੋਂ ਬਾਅਦ। ਤਾਂ ਦੇਖੋ ਹਜੇ ਤੱਕ ਪਲੈਨ ਕੋਈ ਨਹੀਂ ਹੈ।
ਤੇ ਗਰਮੀ ਚ ਸਿਰਫ ਵੋਟਰ ਪਾਰਕ ਹੀ ਜਾਉਗੇ ਤੁਸੀਂ। ਹੁਣ ਗਰਮੀ ਦੀਆਂ ਛੁੱਟੀਆਂ ਚ।
ਫਿਲਹਾਲ ਤਾਂ ਵੋਟਰ ਪਾਰਕ ਦਾ ਹੀ ਪਲੈਨ ਬਣਿਆ। ਉਸ ਤੋਂ ਬਾਅਦ ਦੇਖਦੇ ਹਾਂ। ਕਿਤੇ ਧਾਰਮਿਕ ਸਥਾਨ ਤੇ ਜਾਈਏ।
ਅੱਛਾ ਤੇ ਕੀ ਕਹਿੰਦੇ ਨੇ? ਤੁਹਾਡੀ ਐਜੂਕੇਸ਼ਨ? ਐਜੂਕੇਸ਼ਨ ਦੇ ਬਾਰੇ ਕੁਝ। ਐਜੂਕੇਸ਼ਨ ਦੇ ਬਾਰੇ ਕੁਝ ਦੱਸੋ ਆਪਣੀ।
ਐਜੂਕੇਸ਼ਨੇ! ਬਸ ਬਾਰਵੀਂ ਹੋਈ ਸੀ। ਕੋਲੇਜ ਏਡਮਿਸ਼ਨ ਕਰ ਕੇ ਆਏ ਹਾਂ। ਬੀ ਬੀ ਏ ਦਾ ਕੋਰਸ ਕਰ ਰਹੇ ਹਾਂ। ਕੋਲਜ ਦੀਆਂ ਛੋਟੀਆਂ ਚੱਲਰਿਆਂ।
ਅੱਛਾ, ਅਤੇ ਛੁੱਟੀਆਂ 'ਚ ਕਿ ਕਰ ਰਹੇ ਹੁਣ।
ਛੁੱਟੀਆਂ ਐ ਬਸ ਵੇਲੇ ਕਦੀ ਖੇਲਣ ਚਲੇ ਜਾਈਦਾ। ਕਦੀ ਜਿੰਮ ਚਲੀ ਆਈਦਾ।
ਅੱਛਾ ਤੇ ਪੜ੍ਹਾਈ ਵਗੈਰਾ ਕੁਛ ਨਹੀਂ ਕਰ ਰਹੇ।
ਪੜ੍ਹਾਈ ਵਗੈਰਾ ਹਜੇ ਬੈਚ ਸ਼ੁਰੂ ਹੋਏਗਾ ਅਗਲੇ ਮਹੀਨੇ ਤੋਂ। ਫੇਰ ਦੇਖਾਂਗੇ।
ਅੱਛਾ! ਪੇਪਰ ਕਦੋਂ ਸਟਾਰਟ ਹੁੰਦੇ ਨੇ।
ਪੇਪਰ ਤਾਂ ਅਜੇ ਮੈਨੂੰ ਪਤਾ ਨੀ। ਛੇ -ਛੇ ਮਹੀਨਿਆਂ ਦੇ ਸਮੈਸਟਰ ਹੈਗੇ ਨੇ ਨਾ।
ਅੱਛਾ। ਤੇ ਹੁਣ ਤੁਹਾਡਾ ਸਭ ਤੋਂ ਜ਼ਿਆਦਾ ਕਿ ਖਾਂਦੇ ਹੋ ਤੁਸੀਂ? ਮਤਲਬ ਪੂਰੇ ਦਿਨ ਦੀ ਡਾਇਟ ਕਿ ਲੈਂਦੇ ਹੋ?
ਪੂਰੇ ਦਿਨ ਦੀ ਬੱਸ ਸਵੇਰੇ ਉੱਠ ਕੇ ਲਾਈਟ ਕੁਛ -ਕੁਛ ਖਾ ਲਈਦਾ ਬ੍ਰੈਡ ਵਗੈਰਾ ਮੱਖਣ।
ਹਾਂਜੀ, ਹੋਰ।
ਹ ਦੁਪਹਿਰੇ ਫਰੂਟ ਖਾ ਲਈਦਾ।
ਅੱਛਾ! ਤੇ ਦੁ ਰਾਤੀ ਕੀ ਖਾਈਦਾ
ਰਾਤੀ! ਰਾਤੀ ਬਾਅਦ ਜਿਆਦਾ ਕਰਨ ਦੋ ਫ ਰੋਟੀਆਂ ਜੋ ਸਬਜ਼ੀ ਬਣੀ ਹੋਈ ਸਾਰ ਉਹਦੇ ਨਾਲ ਖਾ ਲਈਦੀ ਹੈ
ਅੱਛਾ, ਡਾਇਟ ਵਗੈਰਾ ਕੁਛ ਨਹੀ ਖਾ ਰਹੇ ਜਿੰਮ ਜਾ ਰਹੇ ਹੋ ਤਾਂ ਵੀ
ਡਾਇਟ ਵਗੈਰਾ ਖਾ ਲਈਦੀ ਹੈ ਪਨੀਰ- ਪਨੂਰ ਵਗੈਰਾ।
ਅੱਛਾ ਹੋਰ ਸੁਣਾਓ ਆਪਣੀ ਲਾਈਫ ਬਾਰੇ ਕੀ ਚੱਲ ਰਿਹਾ ਤੁਹਾਡੀ ਲਾਈਫ ਵਿਚ? ਹਾਂ
ਨਹੀਂ ਫਿਰ ਤਾਂ ਕਾਲਜ ਸ਼ੁਰੂ ਹੋ ਜਾਣ ਤੇ ਜਾਵਾਂ ਕਾਲਜ ਮਾਝੇ ਮੁਝੇ ਲੇਵਾ ਕਾਲਜ ਹੋਰ ਸਭ ਵਧੀਆ ਤੁਸੀਂ ਸੁਣਾਓ ਕਿ ਕਰ ਰਹੇ ਹੋ ਅੱਜ- ਕੱਲ?
ਆਪਾਂ ਤੇ ਦਸਵੀਂ ਕਰ ਰਹੇ ਸੀ। ਦਸਵੀਂ ਦੇ ਨੌਵੀਂ ਦੇ ਪੇਪਰ ਦਿੱਤੇ ਨੇ ਹੁਣ ਦਸਵੀਂ ਚਾਹਆ ਕਦੇ -ਕਦਾਰ ਹੋਲੀਡੇ ਹੋਮਵਰਕ ਕਰ ਲਈਦਾ ਤੇ ਕੰਪਿਊਟਰ ਕਲਾਸਿਸ ਜਾ ਰਿਹਾ ਹੁਣ।
ਅੱਛਾ ਜੀ
ਹਾਂਜੀ
ਕਿੰਨੇ ਮਹੀਨੇ ਦਾ ਕੋਰਸ ਹੈ ਕੰਪਿਊਟਰ ਕਲਾਸਿਸ ਦਾ?
ਤਿੰਨ ਮਹੀਨੇ ਦਾ ਕੋਰਸ ਹੈ।
ਅੱਛਾ
ਹਾਂਜੀ, ਐਡਿਟਿੰਗ ਸਿੱਖ ਰਿਹਾ ਕੰਪਿਊਟਰ ਤੇ
ਅੱਛਾ- ਅੱਛਾ, ਹੋਰ ਸਕੂਲ ਅਗਲੇ ਮਹੀਨੇ ਤੋਂ ਸ਼ੁਰੂ
ਹਾਂ, ਸਕੂਲ ਅਗਲੇ ਮਹੀਨੇ ਤੋਂ ਸ਼ੁਰੂ
ਅਤੇ ਪੇਪਰ ਕਦੋਂ ਤੋਂ ਸ਼ੁਰੂ ਨੇ?
ਪੇਪਰ! ਛੁੱਟੀਆਂ ਤੋਂ ਬਾਅਦ ਹੀ ਨਾਲ ਹੀ ਸ਼ੁਰੂ ਹੈਗੇਏ ਨੇ ਪੇਪਰ।
ਅੱਛਾ! ਤਿਆਰੀ- ਤਿਓਰੀ ਹੋ ਗਈ ਆ ਫਿਰ ਅਜੇ ਕਰਨੀ ਹੈ।
ਬਸ ਹੋ ਗਈ ਏ। ਥੋੜੀ ਬਹੁਤੀ ਰਹਿ ਗਈ ਹੈ, ਉਹ ਜਦ ਪੇਪਰ ਸ਼ੁਰੂ ਹੋਣਗੇ ਤਾਂ ਕਰ ਲਾਂਗੇ ਰਿਵਿਜ਼ਨ ਵਗੈਰਾ।
ਹੂੰ, ਸਹੀ ਗੱਲ ਐ।
ਤੁਸੀਂ ਸੁਣਾਓ? ਆਪਣੇ ਪੂਰੇ ਦਿਨ ਦੀ ਰੂਟੀਨ ਕੀ ਕਰਦੇ ਹੋ ਅੱਜ-ਕੱਲ੍ਹ?
ਰੂਟੀਨ ਕੀ ਸਵੇਰੇ ਉੱਠ ਕੇ ਰਨਿੰਗ ਤੇ ਜਾਈਦਾ ਉਸ ਤੋਂ ਬਾਅਦ ਲੰਚ ਲਿਆ।
ਅੱਛਾ, ਹੋਰ ਫਿਰ?
ਫਿਰ ਆਪਣੇ ਦੁਕਾਨ ਤੇ ਕਦੇ ਕਦਾਰ ਚਲੇ ਜਾਈਦਾ।
ਕੀ ਕਰਦੇ ਔ?
ਸ਼ਾਮੇ ਖੇਲਣ ਚਲੀ ਜਾਏ ਦਾ ਦੁਬਾਰਾ,
ਕੀ ਖੇਡਦੇ ਕੀ ਹੋ ਤੁਸੀਂ?
ਬੈਟ ਬਾਲ
ਅੱਛਾ, ਤੇ ਹੋਰ ਫਿਰ ਕੀ ਕਰਦੇ ਉਹ ਉਸ ਤੋਂ ਬਾਅਦ
ਉਸ ਤੋਂ ਬਾਅਦ ਈਓ ਡੇਲੀ ਰੂਟੀਨ ਖਾਨੇ-ਪੀਨੇ ਆ ਥੋੜਾ ਬਹੁਤ ਸੋ ਡੇਲੀ ਰੂਟੀਨ ਹੈ, ਉਹ ਚੱਲ ਰਹੀ ਜਦ ਤੱਕ ਕੋਲੇਜ ਵਗੈਰਾ ਨਹੀਂ ਖੁੱਲਦੇ। ਬੋਰ ਹੋ ਰਿਹਾ।
ਸਾਡੀ ਤਾਂ ਡੇਲੀ ਰੂਟੀਨ ਆ ਚੱਲਦੀ ਹੈ, ਜਦ ਸਕੂਲ ਖੁੱਲਦੇ ਨੇ, ਸਵੇਰੇ ਸੱਤ ਵਜੇ ਤੋਂ ਦੋ ਵਜੇ ਤਾਂ ਸਕੂਲ ਹੁੰਦਾ।
ਅੱਛਾ,
ਤੇ ਦੋ ਤੋਂ ਤਿੰਨ ਦਾ ਰੈਸਟ ਮਿਲਦਾ ਮੈਨੂੰ, ਓਸ ਤੋਂ ਬਾਅਦ ਤਿੰਨ ਤੋਂ ਚਾਰ ਦੀ ਟਿਊਸ਼ਨ ਹੁੰਦੀ ਏ, ਚਾਰ ਤੋਂ ਛੇ ਦੀ ਟਿਊਸ਼ਨ ਹੁੰਦੀ ਏ। ਫੇਰ ਛੇ ਤੋਂ ਸੱਤ ਦੀ ਟਿਊਸ਼ਨ ਹੁੰਦੀ ਏ, ਫੇਰ ਸੱਤ ਤੋਂ ਨੌ ਦੀ ਜਿਮ ਹੁੰਦੀ ਏ। ਓਸ ਤੋਂ ਬਾਦ ਥੋੜਾ ਰੈਸਟ ਕਰਨੇ ਆਂ, ਡਾਇਟ ਵਗੈਰਾ ਖਾਂਨੇ ਆਂ ਤੇ ਸੋ ਜਾਂਨੇ ਆਂ।
ਅੱਛਾ, ਥਕ ਜਾਂਦੇ ਥਕ ਜਾਂਦੇ ਓ। ਟਿਊਸ਼ਨ ਵੀ ਤੁਹਾਡੀ ਦੋ-ਦੋ ਨੇ ਹੈਨਾ।
ਹਂਜੀ।
ਅੱਛਾ।
ਤੇ ਤੁਸੀ ਬਾਰਵੀਂ ਚ ਕਿੰਨੇ ਕੁ ਪਰਸੈਂਟ ਆਏ ਸੀ ਤੁਹਾਡੇ?
ਬਾਰਵੀ ਇਚ ਆਪਾਂ ਲਿਆਏ ਸੀ, ਸੱਤਰ ਪਰਸੈਂਟ।
ਤੇ ਕੁਛ ਵਧੀਆ ਸੋਚਣਾ ਸੀ ਅੱਗੇ ਆਈਲੈਟਸ ਕਰਦੇ।
ਨਾ ਵਸ ਬਾਰ ਬਾਹਰ ਜਾ ਕੇ ਕਰਨਾ ਕੀ ਏ? ਲੋਕਾਂ ਦੀ ਮਜ਼ਦੂਰੀ ਥੋੜ੍ਹ ਨਾ ਕਰਨੀ ਏਧਰ। ਕੰਮ ਅਪਣਾ ਹੈਗਾ ਐ‌। ਅਗਰ ਅੱਗੇ ਕੰਮ ਕੁਮ ਲੱਗੇ ਤਾਂ ਠੀਕ।
ਨਈ ਤੇ ਆਪਣੇ ਕੰਮ ਤੇ ਬੈ ਜੋ।
ਵਧੀਆ ਐ।
ਜੀ, ਆਪਣਾ ਕੰਮ ਕੀ ਐ ਵੈਸੇ?
ਅਪਨਾ ਕੰਮ ਓਈ ਓ ਟਰੱਕਾ ਵਗੈਰਾ ਦਾ ਈ ਏ।
ਅੱਛਾ, ਔਈ ਓਏ।
ਜੀ ਸੇਲ ਪਰਚੇਜ਼ ਵਗੈਰਾ ਕਰੀ ਦੀ ਏ।
ਅੱਛਾ, ਕੁਛ ਦੱਸੋਗੇ ਕੁਛ ਨੌਲੇਜ ਦੋਗੇ ਐ ਕੰਮ ਬਾਰੇ ਸਾਨੂੰ?
ਨੋਲੇਜ ਕੀ ਬਸ ਸੇਲ ਪਰਚੇਜ਼। ਸਮਾਨ ਲਓ ਤੇ ਦਓ ਟਰੱਕ।
ਟਰੱਕ ਜਿਵੇਂ ਲੈਂਦੇ ਓ ਨਾਲ ਹੀ ਦੇ ਦਿੰਦੇ।
ਹਾਂਜੀ।
ਅੱਛਾ। ਤੇ ਹੋਰ ਅੱਜ ਕੱਲ੍ਹ ਦੁਕਾਨ ਤੇ ਜਾਂਦੇ ਓ ਫੇਰ?
ਹਾਂ ਕਦੀ-ਕਦਾਰ ਚਲੇ ਜਾਈਦਾ।
ਹੁਂ।
ਹਾਂ ਕਦੀ ਕਦਾਰ ਚਲੇ ਜਾਈਦਾ। ਹੋਰ ਤੁਸੀ ਸੁਣਾਓ ਘਰ ਪਰਿਵਾਰ ਸਭ ਵਦੀਆ।
ਸਬ ਵਦੀਆ ਰੋਟੀ ਖਾ ਲਈ ਤੁਸੀ?
ਹਾਂਜੀ- ਹਾਂਜੀ, ਚਲੋ ਠੀਕ ਏ ਫੇਰ ਕਰਨੇ ਆਂ ਬਾਦ ਚ ਕੋਲ।
ਠੀਕ ਏ, ਸਾਸੀ ਕਾਲ ਜੀ।